ਹੈਲੋ
ਹੈਲੋ
ਹੈਲੋ
ਹਾਂਜੀ,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
ਕਿਵੇਂ ਓ?
ਵਧੀਆ ਜੀ ਵਧੀਆ, ਹੋਰ, ਤੁਸੀਂ ਦੱਸੋ?
ਹਾਂਜੀ ਮੈਂ ਵੀ ਠੀਕ, ਹੋਰ ਕੀ ਬਨਦਾ?
ਹੋਰ ਜੀ ਬਸ ਚਾਹ ਚੂ ਪੀ ਕੇ ਬੈਠੇ ਸੀ ਸ਼ਾਮ ਦੀ
ਠੀਕ।
ਹੋਰ ਘਰ ਸਭ ਠੀਕ, ਰੋਟੀ ਪਾਣੀ ਖਾ ਲਿੱਤੀ ਏ। ਰੋਟੀ ਪਾਣੀ ਦੁਪਹਿਰ ਦੀ ਕਰ ਲਈ, ਸਵੇਰ ਦੀ ਕਰ ਲਈ, ਹੁਣ ਰਾਤੀ ਦੀ ਹੈਗੀ ਹੈ।
ਠੀਕ।
ਰਾਤੀ ਥੋੜੀ ਲੇਟ ਕਰਨੀ ਆ। ਅੱਜ ਅਸੀਂ ਬਣਾਏ ਆ ਅਸੀਂ ਤਾਂ ਬਾਹਰੋਂ ਸਬਜ਼ੀ ਮੰਗਵਾਈ ਸੀ ਦਾਲ।
ਵਧੀਆ, ਵਧੀਆ।
ਤੁਸੀਂ ਕੀ ਬਣਾਇਆ?
ਅਸੀਂ ਵੀ ਦਾਲ ਬਣਾਈ ਹੈ।
ਅੱਛਾ, ਅੱਛਾ ਦਾਲ ਕਿਹੜੀ?
ਅ ਉੜਦਾ ਦੀ।
ਅੱਛਾ ਉੜ ਦੀ ਦਾਲ।
ਹਾਂਜੀ।
ਹੋਰ ਦੱਸੋ'ਕੀ ਕਰਨ ਡਿਆ?
ਬਸ ਵੇਹਲੇ, ਹੁਣ ਰੋਟੀਆਂ ਲਾਵਾਂਗੇ, ਸਬਜ਼ੀ ਬਣਾ ਕੇ ਹਟੇ ਆ।
ਅੱਛਾ, ਅੱਛਾ। ਰੋਟੀ ਲਾਉ,
ਹਾਂਜੀ, ਹਾਂਜੀ 'ਹੋਰ ਸਟੱਡੀ ਕਰਦੇ ਹੋ?
ਸਟੱਡੀ ਤੇ ਜੀ ਮੇਰੀ ਹੋ ਗਈ ਏ। ਹੁਣੇ ਹੋਈ ਸੀ ਹੁਣ ਤਾਂ ਜੀ ਮੈਂ ਗ੍ਰਾਫਿਕ ਡਿਜ਼ਾਇਨਿੰਗ ਦਾ ਕੰਮ ਸਿੱਖਣਾ
ਠੀਕ
ਤੁਸੀਂ ਕੀ ਕਰਦੇ ਜੇ
ਮੈਂ ਬਸ ਪਲੱਸ ਟੂ ਦੇ ਪੇਪਰ ਦਿੱਤੇ ਨੇ।
ਅੱਛਾ -ਅੱਛਾ ਪੇਪਰ ਦਿੱਤੇ ਨੇ।
ਹਾਂਜੀ ਹੁਣ ਕੋਲਜ ਕਰਾਂਗੀ।
ਅੱਛਾ
ਹਾਂਜੀ ਠੀਕ ਹੋਰ
ਕਿਹੜੇ ਕੋਲੇਜ ਤੋਂ ਕਰ ਰਹੇ ਹੋ। ਹਾਂਜੀ ਜੀ, ਗੱਲ ਸਭ ਠੀਕ ਆ।
ਮੈਂ ਹਾਲੇ ਦੇਖ ਰਹੀ ਹਾਂ ਰਜਿਸਟ੍ਰੇਸ਼ਨ ਕਰਵਾਇਆ ਦੋ ਕੋਾਲਜਾਂ ਵਿਚ।
ਅੱਛਾ
ਹਾਂਜੀ ਯਮੰਨਾ ਨਗਰ ਹੀ।
ਯਮੰਨਾ ਨਗਰ
ਹਾਂਜੀ
ਅੱਛਾ ਕੀ ਸਟਰੀਮ ਹੈਗੀ ਤੁਹਾਡੇ ਕੋਲ?
ਆਰਟ੍ਸ
ਮੇਰੇ ਕੋਲ ਵੀ ਆਰਟਸ
ਠੀਕ, ਹੋਰ ਕਿਹੜੇ- ਕਿਹੜੇ ਕੀ?
ਕੀ ਕੀ ਕੀ ਕ ਕੀ ਕਿਆ?
ਮੈਂ ਕਿਹਾ ਕਿਹੜੇ- ਕਿਹੜੇ ਸਬਜੈਕਟ ਹੈ ਤੁਹਾਡੇ ਕੋਲ?
ਮੈਂ ਜੀ ਪਲੱਸ ਵਨ 'ਚ ਲਿੱਤੀ ਸੀ ਈਕੋ, ਅਤੇ ਪਲੱਸ ਟੂ 'ਚ ਮੈਂ ਚੇਂਜ ਕਰ ਲਿੱਤੀ। ਤੁਸੀਂ ਹਿਸਟਰੀ ਵਾਲ ਲਈ ਫਿਰ।
ਠੀਕ
ਇੱਕ ਸਾਲ ਮੈਂ ਕੀਤੀ ਈਕੋ ਆਰਟਸ ਵਿਦ ਈਕੋ ਅਤੇ ਇੱਕ ਸਾਲ ਆਰਟਸ ਵਿਦ ਹਿਸਟਰੀ
ਹਿਸਟਰੀ ਵਧੀਆ ਈਕੋ 'ਚ ਤੇ
ਹਾਂ ਇਹੀ ਗੱਲ ਏ ਥੋੜ੍ਹਾ ਬਹੁਤਾ ਹਾਂ ਮੈਥ ਸਾਡੇ ਕੋਲੋਂ ਹੋਂਦਾ ਨੀ ਸਾਡੇ ਪੱਲੇ ਨੀ ਪੈਂਦਾ ਮੈਥ ਮੂਥ ਜੇ ਮੈਥ ਪਲੇ ਪੈਂਦਾ ਫਿਰ ਅਸੀਂ ਕੋਮਰਸ ਲੈਂਦੇ ਆਰਟਸ ਕਿਉ ਲੈਂਦੇ
ਨਈ ਨਈ ਮੇਰੇ ਤਾਂ ਮੈਂਥ ਸਮਝ ਆ ਜਾਂਦਾ ਹਾਂ ਬਟ ਮੈਂ ਆਰਟਸ ਹੀ ਲੈਣੀ ਸ਼ੁਰੂ ਤੋਂ ਸੋਚਿਆ ਹਾਂ ਕਿ ਹੀ ਆਰਟਸ ਹੀ ਲਾਂਗੀ
ਅੱਛਾ ਪੁਲਿਸ ਵੁਲਿਸ ਲੀ ਆ ਜਾਂ ਫਿਰ ਕੋਈ ਅੱਗੇ ਆਈ ਏ ਐਸ
ਦੇਖਦੇ ਹਾਂ ਕੀ ਬਣਦਾ ਵੈਸੇ ਹੁਣ ਤਾਂ ਬੀ ਏ ਸੋਚ ਰਈ ਹਾਂ
ਅੱਛਾ ਅੱਛਾ ਕੀ ਲੋਅ ਵਗੈਰਾ ਕਰੋਗੇ ਫਿਰ ਆਰਟਸ ਲੈ ਕੇ ਮਤਲਬ ਕੀ ਕਰੋਗੇ ਅੱਗੇ
ਮੈਂ ਹਾਲੇ ਤਾਂ ਗ੍ਰੈਜੂਏਸ਼ਨ ਹੀ ਕੰਪਲੀਟ ਕਰਾਂਗੀ ਵੈਸੇ ਪੁਲਿਸ ਦਾ ਹੀ ਸੋਚ ਰਹੀ ਹਾਂ
ਅੱਛਾ ਅੱਛਾ ਡਰੀਮ ਹੈਗਾ ਤੁਹਾਡਾ ਡਰੀਮ ਹੈਗਾ ਤੁਹਾਡਾ ਮੈ ਕਿਆ
ਹਾਂਜੀ
ਚਲੋ ਵਧੀਆ ਫਿਰ ਡਰੀਮ ਤੇ ਕੰਮ ਕਰੋ
ਹਾਂਜੀ ਹਾਂਜੀ ਹੋਰ ਦੱਸੋ ਬਸ ਵਿਹਲੀ ਤੁਸੀਂ ਦੱਸੋ ਮੰਮੀ ਹੋਰੀ ਕੀ ਕਰ ਰਹੇ ਨੇ
ਮੰਮੀ ਔਰ ਤੇ ਮਾਸੀ ਘਰ ਗਏ ਨੇ
ਠੀਕ ਏ ਹੋਰ ਗਏ ਨੀ ਤੁਸੀਂ ਛੁੱਟੀਆਂ ਚ ਕਿਤੇ
ਗਏ ਸੀ ਕਿਉਂ ਨਹੀਂ ਗਏ ਸੀ ਚੰਡੀਗੜ੍ਹ ਗਏ ਸੀ ਅਸੀਂ
ਅੱਛਾ
ਚੰਡੀਗੜ੍ਹ ਸੇ ਬੜੀ ਜਗ੍ਹਾ ਘੁੰਮ ਕੇ ਆਏ ਸੀ ਯਾਰ ਦੋਸਤ ਕੋਲ ਗਿਆ ਸੀ ਮੈਂ ਤੇ ਉਹਦੇ ਨਾਲ ਹੀ ਘੁੰਮ ਕੇ ਆਇਆ ਜਿਵੇਂ ਉੱਥੇ ਪੰਚਕੁਲਾ ਤੋਂ ਅਸੀਂ ਗਏ ਪਹਿਲੇ ਸਵੇਰੇ ਸਵੇਰੇ ਪੰਜ ਵਜੇ ਚੰਡੀਗੜ੍ਹ ਬੱਸ ਫੜ ਕੇ ਫਿਰ ਉਹਦੇ ਉਹਦੇ ਬਾਅਦ ਅਸੀਂ ਗਏ ਸਭ ਤੋਂ ਪਹਿਲਾਂ ਰੋਜ਼ ਗਾਰਡਨ ਫਿਰ ਰੋਕ ਗਾਰਡਨ ਉਦੋਂ ਬਾਅਦ ਫੇਰ ਮਿਊਜ਼ੀਅਮ ਘੁੰਮ ਕੇ ਆਏ ਸੀ ਉੱਥੇ ਜਿਹੜਾ ਹੈਗਾ ਵੱਡਾ ਜਿਹਾ ਫੇਰ ਉੱਥੇ ਜਿਹੜਾ ਆਈਫਲ ਟਾਵਰ ਹੈਗਾ
ਹਾਂਜੀ
ਫਿਰ ਉਹ ਤੋਂ ਬਾਅਦ ਅਸੀਂ ਗਏ ਅਲਾਂਟੇਮੋਲ ਫਿਰ ਉਹ ਤੋਂ ਬਾਅਦ ਸੁਖਨਾ ਲੇਕ
ਠੀਕ
ਹਾਂ ਇੱਕ ਦਿਨ ਚ ਚਾਰ ਪੰਜ ਜਗ੍ਹਾ ਘੁੰਮ ਕੇ ਆਏ ਸੀ ਰਾਮ ਨਾਲ
ਚਲੋ ਵਧੀਆ ਫਿਰ
ਪਰ ਇਹ ਹੈਗਾ ਕਿ ਨਾ ਟੰਗਾ ਟੰਗਾਂ ਨੇ ਜਵਾਬ ਦੇਤਾ ਸੀ ਘਰ ਆਏ ਸੀ ਅਗਲੇ ਦਿਨ ਅਸੀਂ ਟੰਗਾਂ ਸੁਜ ਗਈ ਸੀ ਇੱਥੇ ਗੁਮ ਉੱਥੇ ਗੁੰਮ
ਘੁੰਮ ਕੇ ਤਾਂ ਇੱਦਾਂ ਹੀ ਹੁੰਦਾ ਫਿਰ
ਹਾਂ ਫੇਰ ਦੋ ਦਿਨ ਆਰਾਮ ਕੀਤਾ ਹਾਂ ਥੱਕ ਜਾ ਫਿਰ ਗਏ ਵੀ ਸੀ ਅਸੀਂ ਚਾਰ ਪੰਜ ਜਗ੍ਹਾ ਸੀ ਨਾ ਕੱਠੇ ਗਏ ਸੀ ਇੱਕ ਇੱਕ ਦਿਨ ਚ ਸਵੇਰੇ ਤੋਂ ਲੈ ਕੇ ਰਾਤ ਤੱਕ ਘੁੰਮਦੇ ਰਏ। ਅਸੀਂ ਦੋ ਫਰੈਂਡ ਸੀ ਮੈਂ ਤੇ ਮੇਰਾ ਫਰੈਂਡ, ਬਸ ਦੋ ਸੀ। ਹਾਂਜੀ- ਹਾਂਜੀ। ਓਥ ਓ ਨਾਂ ਉੱਥੇ ਜੋਬ-ਜੂਬ ਕਰਦੈ ਨਾ ਔਰ ਓ ਤੇ ਟੈਂਨਥ ਦੇ ਬਾਅਦ ਈ ਨਾ ਉੱਥੇ ਜੋਬ ਕਰਨ ਲੱਗ ਗਿਆ ਸੀ ਚੰਡੀਗੜ੍ਹ।
ਹਾਂਜੀ।
ਆਈਟਿੰਗ ਵਗੈਰਾ ਜੋਬ ਕਰਦੈ ਫੇਰ ਓਦੇ, ਓਦੇ ਨਾਲ ਗਿਆ ਸੀ।
ਓਕੇ।
ਤੁਸੀਂ ਨੀ ਗਏ ਕਿੱਥੇ?
ਨਈ ਮੇਰੇ - ਮੈਂ ਘਰ ਈ ਰੈਨੀ, ਗਰਮੀ ਚ ਜਾਣੇ ਨੂੰ ਜੀ ਈ ਨੀ ਕਰਦਾ।
ਹਾਂ, ਗਰਮੀ ਵੀ ਤਾਂ ਬਾੜੀ ਹੋਈ ਏ।
ਬੋਤ। ਅੰਬਰਸਰ ਸੋਚਿਆ ਹਾਂ ਬਟ ਜਾ ਈ ਨੀ ਪਾਈ, ਬਾਬਾ ਜੀ ਦਾ ਈ ਨੀ ਬੁਲਾਵਾ ਆਇਆ ਦੇ ਮੈਨੂੰ।
ਅੰਬਰਸਰ?
ਹਾਂਜੀ।
ਹਲੇ ਅਸੀਂ ਗਏ ਸੀ, ਇੱਕ ਸਾਲ ਪੈਲਾਂ ਗਏ ਸੀ। ਮੈਂ ਚਲਾ ਗਿਆ ਅੱਜ ਤੱਕ ਮੈਂ ਅੱਜ ਤੱਕ ਗਿਆ ਸੱਤ, ਅੱਠ ਵਾਰੀ ਚਲਾ ਗਿਆ ਮੈਂ।
ਵਧੀਆ, ਮੈਂ ਏਕ ਵਾਰ ਗਈ ਤਾਂ ਵੀ ਚੰਗੀ ਤਰ੍ਹਾਂ ਘੁੰਮ ਈ ਨੀ ਪਾਈ। ਉੱਥੇ ਪਹੁੰਚੀ, ਉੱਥੇ ਜਾ ਕੇ ਮੇਰਾ ਭਰਾ ਈ ਖੋ ਗਿਆ।
ਓ ਤੇਰੀ ਫੇਰ?
ਬਸ ਓ ਜਦੋਂ ਉਹ ਗਵਾਚ ਗਿਆ ਫੇਰ ਉਹਨੂੰ ਅਸੀਂ ਢੂੰਡਣ ਲੱਗ ਗਏ ਉਹ ਲੱਭਿਆ ਨੀ। ਫੇਰ ਉਸ ਤੋਂ ਬਾਅਦ ਮੰਮੀ ਕਹਿੰਦੀ ਲੋਸਮੈਂਟ ਕਰਉਣੀ ਪਏਗੀ ਮੈ ਖੇਆ ਮੰਮੀ ਮੇਰੇ ਭਰਾ ਨੂੰ ਕੋਈ ਚੌੱਕ ਕੇ ਲੈ ਗਿਆ। ਫੇਰ ਉਸ ਤੋਂ ਬਾਅਦ ਮੰਮੀ ਕਹਿੰਦੀ ਨਹੀਂ ਮੰਮੀ ਕਹਿੰਦੀ ਮੈਂ ਬਾਬਾ। ਜੀ ਨੂੰ ਕਹਿੰਦੀ ਹਾਂ ਤੇ ਜਦੋਂ ਲੋਸਮੈਂਟ ਕਰਾਨ ਗਏ ਉਸ ਤੋਂ ਪਹਿਲਾਂ ਈ। ਉਹਨੇ ਕਿਸੇ ਦੇ ਫੋਨ ਤੋਂ ਫੋਨ ਕਰਤਾ ਕਿ ਮੈਂ ਇੱਥੇ ਆ।
ਓ ਹੋ ਚਲੋ ਵਧੀਆ ਫੇਰ ਮਿਲ ਗਿਆ ਸੀ ਭਰਾ?
ਹਾਂਜੀ- ਹਾਂਜੀ ਉਹ ਭੁੱਖਾ ਜੇਹਾ ਨਾ ਲੰਗਰ ਖਾਣ ਤੁਰ ਗਿਆ ਹ- ਪਹਿਲਾਂ ਮੱਥਾ ਟੇਕ ਦੇ ਨੇ ਫੇਰ ਲੰਗਰ 'ਚ ਵੜ ਗਿਆ।
ਅੱਛਾ ਤੁਹਾਡੇ ਬੀਬੀ ਨਾਲ ਨੀ ਮਤਲਬ ਤੁਹਾਨੂੰ ਛੱਡ ਗਿਆ ਆਪ ਲੰਗਰ ਖਾਣ ਤੁਰ ਗਿਆ ਏ।
ਦੇਖ ਲੋ ਮੈਨੂੰ ਛੱਡ ਕੇ।
ਫੇਰ ਤੁਸੀਂ ਡਟਿਆ ਓਨੂੰ?
ਨਈ- ਨਈ ਮੈਂ ਨੀ ਡਾਂਟਦੀ ਓ ਮੇਰੇ ਈ ਘਮਾ ਕੇ ਮਾਰਦਾ ਏ।
ਤੇ ਵੱਡਾ ਭਰਾ ਵੇ ਛੋਟਾ ਏ?
ਛੋਟਾ ਐ।
ਐਂ ਤੁਆਡੇ ਈ ਮਾਰਦਾ ਘੁਮਾਕੇ?
ਹੈ ਤਾਂ ਛੋਟਾ, ਬਟ ਹਾਈਟ ਚ ਲੰਬਾ ਏ ਮੇਰ ਤੋਂ।
ਅੱਛਾ -ਅੱਛਾ।
ਹਾਂਜੀ।
ਫੇਰ ਤੁਸੀਂ ਹਾਈਟ ਖੂਦ ਬੜਾਓ ਆਪਣੀ ਪੁਲਿਸ ਵਗੈਰਾ ਕਰਨਾ ਜੋਇਨ।
ਨਈ ਹਾਈਟ ਤਾਂ ਮੇਰੀ ਹੈਗੀ ਆ ਪੰਜ- ਛੇ ਪੰਜ ਫੁੱਟ ਛੇ ਇੰਚ।
ਪੰਜ ਫੁੱਟ ਛੇ ਇੰਚ ਮੇਰੀ ਪੰਜ ਫੁਟ ਅੱਠ ਇੰਚ।
ਠੀਕ
ਹੋਰ ਦੱਸੋ?
ਬਸ ਵਧੀਆ ਤੁਸੀਂ ਦੱਸੋ?
ਬਸ ਹੁਣੇ ਪਲੈਨ ਬਣ ਰੇਆ ਸੀ ਹਰਿਦੁਆਰ ਦੂਰ ਜਾਣ ਦਾ ਜਾ ਫਿਰ ਹਰਿਦੁਆਰ ਵਰਿੰਦਾਵਨ। ਪਰ ਗਰਮੀ- ਗਰਮੀ ਏਨੀ ਹੋਈ ਏ ਜੀ ਨੀ ਕਰਦਾ ਓਥੇ ਜਾਣ ਦਾ ਓਹੀ ਗੱਲ ਆਂਦੀ।
ਹੈ ਵੀ ਐ ਐਥੇ ਈ ਰੈਂਦੇ ਓ।
ਹਾਂਜੀ ਮੈ ਜਗਾਧਰੀ।
ਠੀਕ।
ਤੇ ਤੁਸੀਂ?
ਜਗਾਦਰੀ।
ਅੱਛਾ।
ਹਾਂਜੀ। ਹੋਰ ਸੁਣਾਓ।
ਹੋਰ ਬਸ ਕੀ ਕੁਛ ਕਰਨ ਦਾ ਸ਼ੌਕ ਐ ਤਾਨੂੰ।
ਮੈਨੂੰ ਸਿੰਗਿੰਗ ਕਰਨ ਦਾ ਸ਼ੌਕ ਐ।
ਸੇਮ ਟੂ ਯੂ। ਐ ਮੈਂ ਵੀ ਕਹਿਣ ਲੱਗਿਆ ਸੀ ਮੈਨੂੰ ਸਿੰਗਿੰਗ ਦਾ ਸ਼ੌਂਕ ਐ ਮੇਰੇ ਕੋਲ ਗਿਟਾਰ ਵੀ ਹੈਗਾ। ਹਰਮੋਨੀਅਮ ਹੂਰਮੋਨੀਅਮ, ਗਿਟਾਰ।
ਸਿੱਖਣ ਨੀ ਗਈ ਮੈਂ ਘਰ ਹੀ ਫੋਨ ਚੋ ਦੇਖ- ਦੇਖ ਕੇ ਓਨੂੰ ਵਜਾਦੀ ਰੇਨੀਂ ਆ।
ਮੈਂ ਵੀ ਨੀ ਗਿਆ ਸਿੱਖਣ ਨੂੰ ਮੈਂ ਤਾਂ ਆਪ ਈ ਸਿੱਖ ਗੇਆ ਘਰ ਬੈਠੇ -ਬੈਠੇ। ਅੱਛਾ ਕਿ ਮਤਲਬ ਬਾਰਕੋਡ ਵਗੈਰਾ ਆਦੇ ਨੇ ਤੁਵਾਨੁ ਗਿਟਾਰ ਚ?
ਨਈ- ਨਈ ਐਨਾ ਨੀ ਆਦਾ। ਮੈ ਮੇਰੀ ਭੈਣ ਨੂੰ ਆਂਦਾ ਮੈਂ ਤਾਂ ਬਸ ਓ। ਉਹ ਗਿਟਾਰ ਵਜਾਂਦੀ ਐ ਤੇ ਮੈਂ ਸਿੰਗਿੰਗ ਕਰਨੀ ਆ।
ਅੱਛਾ-ਅੱਛਾ ਨਾਲੇ, ਰਿਲਿਜਿਗਂ ਤੇ ਬੈ ਕੇ ਓਥੇ
ਹਾਂਜੀ।
ਮਤਲਬ ਸਮਝ ਗਿਆ ਮੈਂ ਓਦੇ ਨਾਲ।
ਹਾਂਜੀ- ਹਾਂਜੀ।
ਹੋਰ ਕੁਛ।
ਨਈ- ਨਈ ਹੋਰ ਕੁਛ ਨੀ ਫੇਵਰੇਟ ਸਿੰਗਰ ਕੇੜਾ ਤੁਆਡਾ।
ਮੇਰਾ ਫੇਵਰੇਟ ਅਰਜਿਤ। ਅਰਜੀ ਸਿੰਘ ਹੈਗਾ ਤੇ ਪਤਾ ਐ ਅਰਜੀ ਸਿੰਘ ਬਾਰੇ।
ਸ਼ਕਲ ਤੋ ਯਾਦ ਹੋਣੈ।
ਨੀ ਅਰਜੀ ਸਿੰਘ ਨੂੰ ਕੌਣ ਨੀ ਜਾਣਦਾ। ਹਿੰਦੀ ਬੋਲੀਵੁੱਡ ਦਾ। ਔਦੇ ਤੋਂ ਬੋਤ ਈ ਗਾਣੇ ਨੇ ਤੁਸੀਂ ਦਵਿੰਦਰ ਫਿਲਮ ਦੇਖੀ ਏ।
ਨਈ-ਨਈ ਮੈਂ ਨੀ ਦੇਖੀ ਮੂਵੀ ਮੈਨੂੰ ਸ਼ੌਕ ਈ ਨੀ ਐ।
ਅੱਛਾ ਮੂਵੀ ਦਾ ਸ਼ੌਕ ਨੀ ਐ ਤੁਆਨੂੰ।
ਨਹੀਂ।
ਫੇਰ ਕਿਸ ਚੀਜ਼ ਦਾ ਸ਼ੋਕ ਏ ਸਿੰਗਿੰਗ ਦਾ ਹੀ ਓਨਲੀ।
ਨਹੀਂ ਉਸ ਤੋਂ ਜ਼ਿਆਦਾ ਡਰੋਇੰਗ।
ਅੱਛਾ ਡਰੋਇੰਗ ਸਕੈਚਿੰਗ ਵਗੈਰਾ ਕਰਦੇ ਹੋ ਨਾ।
ਹਾਂਜੀ।
ਵਧੀਆ ਕਦੋਂ ਤੋਂ ਹੈਗਾ ਸ਼ੌਕ ਐ ਸਕੈਚਿੰਗ ਵਗੈਰਾ ਦਾ।
ਐ ਮੈਨੂੰ ਹੈਗਾ ਹੈ ਸੈਕਿੰਡ ਕਲਾਸ ਤੋਂ।
ਓ ਹੋ ਸੈਕਿੰਡ ਕਲਾਸ ਤੋ ਫੇਰ ਤਾਂ ਤੁਸੀਂ ਬਿਲਕੁਲ ਹੀ। ਪ੍ਰੋਫੈਸ਼ਨਲੀ ਦੇ ਕਰਦੇ ਹੋਗੇ।
ਨਈ ਮੈਂ ਵਿੱਚ ਛੱਡਦੀ ਹੀ ਨਾਇੰਥ ਕਲਾਸ ਤੋਂ ਬਾਦ ਛੱਡਤੀ ਹੀ।
ਅੱਛਾ, ਸਟੱਡੀ ਪ੍ਰੈਸ਼ਰ।
ਨਈ ਮੇਰੀ ਬੈਸਟ ਫਰੈਂਡ ਅਲੱਗ ਹੋ ਗਈ ਆਪਾ ਦੋ ਹੀ ਕਰਨੇ ਹਾ ਨਾ ਡਰੋਇੰਗ। ਜਿਸ ਤਰ੍ਹਾਂ ਮੈਂ ਬਣਾ ਤੀ ਤੇ ਉਹ ਕਲਰ ਕਰਦੀ ਹੀ ਏਦਾਂ।
ਅੱਛਾ ਜੀ।
ਹਾਂਜੀ ਚਲੋ, ਮੇਰੇ ਕੋਲ ਦੂਸ ਕੋਲ ਆ ਰਹੀ ਐ ਮੈਂ ਬਾਦ ਚ ਕਰਦੀ ਹਾਂਜੀ ਠੀਕ।